ਹੈਲੋ ਹਾਂਜੀ ਸਤਿ ਸ੍ਰੀ ਅਕਾਲ ਮੈਂ ਫੋਨ ਕੀਤਾ ਤਸੀਂ ਕੀ ਤੁਸੀਂ ਸਵੇਰੇ ਕਿੰਨੇ ਵਜੇ ਉਠਦੇ ਹੋ
ਮੈਂ ਦੇਖੋ ਛੁੱਟੀ ਬੱਚੇ ਦੀ ਹੋਏ ਤੇ ਮੈਂ ਸੱਤ ਵਜੇ ਉੱਠਦੀ ਹਾਂ
ਅੱਛਾ
ਨਾ ਛੇ ਛੇ ਸਾਢੇ ਪੰਜ ਛੇ
ਮੈਂ ਮੈਂ ਇਸੇ ਫੋਨ ਕੀਤਾ ਮੈਂ ਕਿਹਾ ਸਾਡੇ ਕੋਲ ਜਲਦੀ ਉੱਠਿਆ ਈ ਨੀ ਜਾਂਦਾ ਮੈਂ ਕਿਹਾ ਜਲਦੀ ਉੱਠੀਏ ਤੇ ਗੁਰਦੁਆਰੇ ਜਾਈਏ ਤੇ ਸਾਡੇ ਉਥੇ ਕੋ ਸਾਡੇ ਘਰ ਦੇ ਕੋਈ ਗੁਰਦੁਆਰਾ ਹੈ ਵ ਪਰ ਜਲਦੀ ਉੱਠਿਆ ਵੀ ਤੇ ਨਹੀਂ ਨਾ ਜਾਂਦਾ
ਬਸ ਏਹੀ ਗੱਲ ਹੈ ਨਾ ਹੁਣ ਛੋਟੀਆਂ ਨੇ ਹੁਣ ਆਰਾਮ ਮਿਲੇਗਾ ਹੁਣਸੀਂ ਉੱਠਾ ਕੇ ਲੇਟ ਸੱਤ ਅੱਠ ਵਜੇ
ਹਮ ਹਾਂਜੀ
ਤੇ ਮਨੂੰ ਕੁੜੀ ਕਹਿੰਦੇ ਸਵੇਰੇ ਪੰਜ ਵਜੇ ਣਾ ਪੈਂਦਾ ਸੀ ਪਹਿਲੇ ਸਬਜ਼ੀ ਬਣਾਓ ਉਹਦੇ ਵਾਸਤੇ ਵੱਖਰੀ ਸਪੈਸ਼ਲ ਫਿਰ ਫੁਲਕਾ ਬਣਾਓ ਫਿਰ ਫਰੂਟ ਕੱਟੋ ਫਿਰ ਕੁੜੀ ਨੂੰ ਤਿਆਰ ਕਰੋ ਫਿਰ ਛੱਡ ਕੇ ਆਓ ਨਾ ਧੋ ਕੇ
ਹਾਂ ਨਹੀਂ ਤੁਹਾਡੇ ਗੱਲ ਨੂੰ ਕੁਛ ਹੈ ਜਲਦੀਆਂ ਨੂੰ ਸੋਂ ਮੇਰੀ ਮਦਰ ਨੇ ਲੋਕ ਸਗੋਂ ਬੋਲਦੇ ਰਹਿੰਦੇ ਜਲਦੀ ਉੱਠਿਆ ਕਰੋ ਫਿਰ ਉਠੋ ਪਾਠ ਪੂਜਾ ਕਰੋ ਬੱਚੇ ਜਦੋਂ ਸਕੂਲ ਜਾਂਦੇ ਸੀ ਜਲਦੀ ਉੱਠਦੇ ਸੀ ਹੁਣ ਤੁਆਡੇ ਚ ਉੱਠਣੇ ਆ ਅੱਠ ਅੱਠ ਵਜੇ ਉੱਠਣੇ ਆ ਹੁਣ ਉਹ ਪੁਰਾਣੇ ਜਮਾਨੇ ਦੇ ਉਹ ਕਹਿੰਦੇ ਸਵੇਰੇ ਪਾਣੀ ਵਿੱਚ ਉੱਠੋ ਉਹ ਸਾਡੇ ਕੋਲ ਉੱਠਿਆ ਨੀ ਜਾਂਦਾ
ਹਾਂਜੀ ਉਹ ਵੱਡੇ ਬੋਲਦੇ ਈ ਨੇ ਪੰਜ ਵਜੇ ਪੁੱਠਣ ਨੇ ਵੱਡੇ ਬੋਲਦੇ ਈ ਨੇ ਪਤਾ ਹੈ ਹੁ ਬੱਚੇ ਛੁੱਟੀਆਂ ਨੇ ਆਪੇ ਲੇਟ ਮੈਂ
ਹਮ
ਹਂਜੀ ਮਾਮਾਂ ਉੱਠਦੇ ਸਵੇਰੇ ਪੰਜ ਪੰਜ ਛੇ ਛੇ ਵਜੇ ਮ ਪਤਾ ਹੁੰਦਾ ਮਾਵਾਂ ਨੂੰ ਸਕੂਲ ਜਾਣਾ ਬੱਚਿਆਂ ਨੇ ਰੋਟੀ ਲੈ ਕੇ ਜਾਣੀ ਹੈ ਸਭ ਤੋਂ ਮਾਵਾਂ ਨੂੰ ਟਾਈਸ਼ਨ ਣਾਉਂਦੀ ਏ
ਉਹ ਬੁਝੂ ਉਹ ਉਹ ਥੋੜੇ ਪੁਆਣੇ ਹਾਲਾਤਾਂ ਦੇ ਨਾ ਉਹ
ਹਾਂਜੀ ਹਾਂਜੀ ਟਾਈਮ ਦੀ ਗੱਲ ਕਰਦੇ ਨੇ ਨਾ ਹੁਣ ਉਹ ਟਾਈਮ ਨਹੀਂ ਹੈ ਉਹ ਪਹਿਲਾ ਟਾਈਮ ਸੀ
ਆਹ ਉਹ ਕਹਿੰਦੇ ਨੇ ਉਠੋ ਥੋੜਾ ਯੋਗਾ ਯੋਗਾ ਕਰੋ ਥੋੜੀ ਸੈਰ ਕਰੋ ਪਾਠ ਪੂਜਾ ਕਰੋ ਓਹ ਹੋਣ ਸਾਡੇ ਕੋਲ ਕਿੱਥੇ ਹੋਂਦੈ?
ਨਾ ਪਹਿਲੇ ਲੋਕੀ ਕਰਦੇ ਸੀ ਹੁਣ ਨਹੀਂ ਕਰਦੇ ਹੁਣ ਨਾ, ਬਹੋਤ ਦੁਨੀਆਂ ਬਦਲ ਚੁੱਕੀ ਏ, ਪੈਲੇ ਗੈਸ ਸੀ ਝੂਲੇ-ਝੂਲੇ ਸੀ ਫਿਰ ਗੈਸ ਆਏ ਹੁਣ ਇੰਡਕਸ਼ਨ ਆ ਗਏ ਨੇ
ਹੰ ਸਹੀ ਕਿਆ ਤੁਸੀ ਤੇ ਤੁਹਾਡੇ ਘਾਰ ਦੇ ਕੋਲ ਹੈ ਗੁਰਦੁਆਰਾ ਕਿ ਨਹੀਂ?
ਸਾ-ਸਾਡੇ ਘਰੋਂ ਸਾਨੂੰ ਅਗਰ ਮੈਂ ਕੁੜੀ ਜਾਵਾਂ ਮੇਨੁ ਵੀਹ ਮਿੰਟ ਲੱਗਦੇ ਆ ਪੈਦਲ ਕੁੜੀ ਦੇ ਨਾਲ ਹਾਂਜੀ
ਤੇ ਉੰਜ ਕਿੰਨੀ ਦੂਰ ਆ?
ਅ ਹੈ ਪੰਜ ਛੇ ਗਲੀਆਂ ਲੰਘ ਕੋ ਹੈ।
ਅੱਛਾ! ਸਗੋਂ ਅੱਜ ਸਗੋਂ ਮੰਮੀ ਕਹਿੰਦੀ ਵੀ ਸੀ। ਉੱਠੋ ਫਿਰ ਸੈਰ ਗੁਰਦੁਆਰੇ ਤੋਂ ਦੂਰੇ ਜਾਓ ਥੋੜਾ ਜਾਓ ਮਤਲਬ! ਪੜੋਸ ਮਤਲਬ ਸੈਰ ਸੁਰ ਕਰੋ ਉਹਨੂੰ ਸੈਰ ਕਿੱਥੇ ਹੁੰਦੀਆਂ ਨੇ ਹੁਣ!
ਨਹੀਂ ਹੁੰਦੀ। ਪਹਿਲਾਂ ਤਾਂ ਜਨਾਨੀਆਂ ਕਰਦੀਆਂ ਸੀ। ਪਰ ਹੁਣ ਨਹੀਂ ਹੁੰਦੀ ਪਹਿਲਾਂ ਖੁਰਾਕਾਂ ਵੀ ਸੀ, ਹੁਣ ਖੁਰਾਕਾਂ ਵੀ ਨਹੀਂ ਆ ਇਹੋ ਜਿਹੀਆਂ। ਹੁਣ ਹਰ ਚੀਜ਼ ਮਿਲਾਵਾਟ ਕੀਤੀ ਸੀ ਹਰ ਚੀਜ਼ ਚ ਮਿਲਾਵਟ ਹੈ। ਪਹਿਲਾਂ ਤਾਂ ਇਨਸਾਨ ਕਿਤਨੇ ਕਿਤਨੇ। ਸਾਲ ਜੀ ਜਾਦੇਂ ਸੀ ਸੌ-ਸੌ ਸਾਲ ਅੱਜ ਕੱਲ੍ਹ ਦੇ ਤਾਂ ਜਵਾਨ ਮੌਤ ਤਾਂ ਹੋ ਜਾਂਦੀਆਂ ਨੇ।
ਐ ਹੈ, ਨਾ ਤੁਹਾਡੇ ਘਰ ਵਿੱਚ ਸਾਡੇ ਘਰ ਵਿੱਚ ਜਿਹੜੇ ਜੈਟਸ ਨੇ ਨਾ ਰਾਤੀ ਲੇਟ ਆਂਦੇ ਨੇ। ਖਾਣੇ ਚ ਲੇਟ ਆਉਂਦੇ ਨੇ ਅੱਠ- ਅੱਠ, ਨੌਂ -ਨੌਂ ਵਜੇ ਘਰ ਸਾਰੇ ਪਾਉਂਦੇ ਨੇ ਉਸ ਤੋਂ ਬਾਅਦ ਹਾਂ। ਉਸ ਤੋਂ ਬਾਅਦ ਇਹ ਕਾਰਖਾਨੇ ਬ ਬਾਜ਼ਾਰ ਚਲੇ ਜਾਂਦੇ ਨੇ, ਬਜ਼ਾਰੋਂ ਫੇਰ ਅੱਜ ਵਜਾਦੇਂ ਜਾਂਦੇ ਨੇ?
ਕਹਿਣਾ ਪੈਂਦਾ ਨਾ ਫਿਰ ਆ ਆ ਰੋਟੀ ਦੇਣੀ। ਬੂਹੇ ਖੋਲਣੇ ਪਤਾ ਫ਼ਰਕ ਪੈਂਦਾ ਬੜਾ।
ਹੁਣ, ਮੰਮੀ ਉਹਨੀਂ ਨੇ ਆਪ ਤਾਂ ਸੋਚ ਜਾਂਦੇ ਨੇ ਮਜ਼ੇ ਨਾਲ।
ਹੈਰੀ ਨੇ ਸੱਤ ਅੱਠ ਵੱਜੇ ਸੋ ਜਾਣਾ।
ਸਾਡੇ ਕੋਲ ਸੁੱਤਾ ਜਾਂਦਾ ਨੀ ਹੈ, ਜਦੋਂ ਤੱਕ ਆਦਮੀ ਕੋਲ ਨਾ ਕੇ ਸੋਏ।
ਸਹੀ ਗੱਲ ਹੈ, ਕੁੰਡੀਆਂ ਖੋਲਣੀਆਂ ਨੇ ਰੋਟੀ ਦੇਣੀ ਹੈ, ਪਾਣੀ ਦੇਣਾ ਹੈ। ਕਿਉਂਕਿ ਐਵੇਂ ਸੋ ਸਕਦੇ ਹੋ ਬੂਏ ਖੁੱਲੇ ਛੱਡਗੇ
ਇੱਕ ਤਾਂ ਜਦ ਨੂੰ ਸੋ ਜਾਏ ਰਾਤ ਨੂੰ ਉਠਾ ਦੇਣਗੇ ਦੁੱਧ ਦੇ -ਦੇ ਪਾਣੀ ਰੱਖਦੇ ਹਾਂ। ਫੇਰ ਕਹਿੰਦੇ, ਤੁਸੀਂ ਇੱਕੋ ਵਾਰੀ ਕਹਿ ਦਿਆ ਕਰੋ ਸਾਰਾ ਕੁਛ,
ਹਾਂਜੀ। ਨੀਂਦਰ ਨੀ ਪੈਂਦੀ ਨੀਂਦਰ ਨੀ ਪੈਂਦੀ ਹੋਰ ਜਦੋਂ ਨਾਲ ਮੈਂ ਸਭ ਕੁੱਛ ਰੱਖ ਕੇ ਸੋਨੀ ਹਾਂ ਰਾਤੀ ਹਾਂ ਕਈ ਵਾਰੀ ਕੁੜੀ ਉਠਾਣਦੀ ਦੁੱਧ ਵਾਸਤੇ ਤਾਂ ਮੈਨੂੰ ਜ਼ਿਆਦਾ ਮਤਲਬ ਰਸੋਈ ਦਾ ਦੁੱਧ ਲੈ ਨਾ ਤੇ ਮੈਂ ਸਭ ਕੁੱਛ ਆਪਣੇ ਕੋਲ ਰੱਖ ਕੇ ਸੋਂਦੀ ਹਾਂ ਮੈਨੂੰ ਬੜੀ ਗੰਦੀ ਆਦਤ ਆ ਮ ਰਾਤੀ ਇਕ ਬਜੇ ਉੱਠ ਜਾ ਮ ਨੀਂਦਰ ਨੀ ਪਏਗੀ।
ਅੱਛਾ ਡ ਮੇਰਾ ਲ ਹਿਸਾਬ ਹੈ
ਹਾਂ ਨੀਂਦਦਰ ਵੀ ਨੀ ਪੈਂਦੀ ਹੈ।
ਉਹ ਮੇਰੀ ਜਹਿਣ ਗੰ ਉਹ ਮੇਰੀ ਜਹਿਣਸਨੀ ਗੰਦੀ ਯਾਦ ਤੇ ਉਹ ਜਿਵੇੇ ਮਰਜ਼ੀ ਰਾਤੀ ਲੇਟ ਆ ਉਹਨਾ ਨੇ ਮੈਨੂੰ ਠਾਣਾ ਠਾਉਣਾ ਮੈਂ ਮੈਂ ਫਿਰ ਕਹਿੰਦੀ ਹ ਅਗਰ ਤੁਸੀਂ ਆਉਂਦੇ ਹੋ ਆਰਾਮ ਨਾਲ ਸੋਚਿਆ ਕਰੋ ਆ ਮੈਨੂੰ ਨਾ ਉਠਾਇਆ ਕਰੋ ਮੈਨੂੰ ਪੰਗੇੇ ਨਾਲ ਲਿਆ ਕੈਂਦੇ ਮਜ਼ਾ ਈ ਨੀ ਆਉਂਦਾ ਮੈਨੂੰ ਸਾਰਾ ਕੁਝ ਸਾਹਮਣੇ ਕੀ ਆਉਂਦਾ ਪਾਣੀ ਬ ਫੇਰ ਆ ਕੇ
ਹਾਂਜੀ ਹਾਂਜੀ ਹਮ
ਆਪ ਦਹਿਣ ਨੂੰ ਕੌਣ ਸਮਝਾਏ ਫੇਰ ਕਹਿੰਦੇ ਨੇ ਫੇਰ ਕਹਿੰਦੇ ਨੇ ਤੁਸੀਂ ਰੇ ਲੇਟ ਉੱਠਦੇ ਆ
ਦਿੱਕਤ ਹੁੰਦੀ ਰਾਤੀ ਇੱਕ ਵਾਰੀ ਉਠ ਵੀ ਨੀਂਦਰ ਨੀ ਪੈਂਦੀ ਹੈ
ਹਮ
ਵੀ ਜਾਂਦਾ ਐਵੇਂ ਜ ਮਤਲਬ ਕੋਈ ਘਰੋਂ ਬਾਹਰ ਗਿਆ ਤਾਂ ਹੋਇ ਨਾ ਰਾਤੀਂ ਲੇਟ ਆਇਆ ਫਿਰ ਉਹ ਇੰਤਜ਼ਾਰ ਹਇਆ ਸਹਿਮਾਣਾ ਹੈ ਰੋਟੀ ਖਾਣੀ ਹੈ ਰੋਟੀ ਪਟੀ ਦੇਣੀ ਹੈ ਪਾਣੀ ਦੇਣਾ ਹੈ
ਹਾਂ ਸਹੀ ਕਿਹਾ ਮੇਰੇ ਮੇਰੇ ਹਸਬੈਂਡ ਨੇ ਨਾ ਗਾਵਾਂ ਰੱਖ
ਅੱਛਾ ਅੱਛਾ
ਜਿਸ ਕਰਕੇ ਉਹਨਾਂ ਨੂੰ ਸਵੇਰੇ ਜਲਦੀ ਉੱਠਣਾ ਹੀ ਉੱਠਣਾ ਪੈਂਦਾ ਹੈ
ਹਮ ਹ
ਆਪ ਤਾਂ ਜਲਦੀ ਉੱਠ ਜਾਂਦੇ ਨੇ ਫਿਰ ਕਹਿੰਦੇ ਸਾਰੇ ਮੇਰੇ ਨਾਲ ਸ ਸਾਰੇ ਉੱਠਣਾ
ਤੇ ਫੇਰ ਜਦੋਂ ਫ਼ੋਨ ਲੈ ਕੇ ਚਲੇ ਜਾਂਦੇ ਨੇ ਆਪਣੇ ਗਾਓ ਗਾਓ ਕੋਲ ਉਸਨੂੰ ਦੀ ਤੇਜ ਤੇ ਪਾਠ ਲਾ ਦਿੰਦੇ ਨੇ ਅਤੇ ਨੇ ਕਹਿੰਦੇ ਨੇ ਮਬੂ ਦੇ ਕੋਲਮਾਇਕ ਰੱਖਦੇ ਨੇ ਮ ਉੱਥੇ
ਹਾਂ ਜਾਂ ਫਿਰ ਜਾਾਣਗੇ ਜੇ ਤਾਂ ਵੀ ਨਾ ਉੱਠਾਂਗੇ ਤਾਂ ਕੀ ਕਰਨਗੇ ਲਾਈਟਾਂ ਬੂਏ ਇਹ ਸਭ ਖੋਲ ਕੇ ਬਾਹਰ ਚਲੇ ਜਾਣਗੇ
ਅੱਛਾ ਅੱਛਾ
ਮੈਂ ਉੱਠਣੀ ਆ ਫਿਰ ਲਾਈਟਾਂ ਬੰਦ ਕਰਨੀਆਂ ਦਰਵਾਜ਼ਾ ਬੰਦ ਕਰਨੀ ਮੈਂ ਰਹਿੰਦੀ ਛੇ ਵੱਜੇ ਮੈਨੂੰ ਤਾਂ ਫੋੂਨ ਛੱਟ ਗ ਤਾਂ ਕੀ ਕਰਨਾ ਮੈਂ ਕਿਹਾ ਮੂੰ ਤੁਹਾਡੇ ਕੋ ਮ ਧਾਰਾਂ ਚੋਵਾਂ
ਸਈ ਕਹਿੰਦੇ ਹੋ ਤੁਸੀਂ ਵੀ
ਹਮ। ਰਹਿਣ ਜਾਂਦੇ ਨੇ
ਹਮ।
ਹਮ ਤੁਹਾਡੇ- ਤੁਹਾਡੇ ਜੈਂਡਸ
ਸਾਡੇ ਇੱਧਰ ਦੁਕਾਨ ਹੈ, ਸਾਡੇ ਇੱਧਰ ਹੈ ਹੀ ਨੀ ਬਸ ਆਪਣੀ ਇੱ ਦੁਕਾਨ ਸਵੇਰੇ ਅੱਠ ਸਾਡੇ ਅੱਠ ਖੋਲਣੀ ਹੁੰਦੀ ਹੈ। ਫੇਰ ਪਹਿਲੇ ਮੈਂ ਹੀ ਉੱਠਦੀ ਹਾਂ ਮੈਂ ਉਠਦੀ ਹਾਂ ਸਗੋਂ ਮੈਂ ਉਠਾਂਨੀ ਆ ਉੱਠੋ ਹੁਣ ਕਿੰਨੀ ਦੇਰ ਉੱਠੋ ਕਿੰਨੀ ਦੇਰ ਬਸ ਪੰਜ ਮਿੰਟ ਮੈਂ ਸੱਤ ਵੱਜ ਕੇ ਸਾਡੇ ਛੇ ਵਜੇ ਪੰਜ ਮਿੰਟ ਪੰਜ ਮਿੰਟ ਉਠੋ ਹੁਣ ਇੱਥੇ ਉਲਟਾ ਇਥੇ ਮੈਂ ਉਠਾਨੀ ਆ
ਆਪ ਉੱਠਦੇ ਨੇ ਸਾਡੇ ਤੋਂ ਉਮੀਦ ਰੱਖਦੇ ਨੇ ਤੁਸੀਂ ਜਲਦੀ ਉੱਠ ਜਾਓ।
ਹਾਂਜੀ, ਐਥੇ ਮੈਂ ਉਠਾਂਣੀ ਆਂ ਉਠਣਾ ਏ ਕੇ ਨਹੀਂ ਮੈਂ ਸਫ਼ਾਈ ਕਰਨੀ ਐ ਮੈਂ ਕੁੜੀ ਨੂੰ ਛੱਡ ਕੇ ਆਣੈ। ਹਟੋ, ਮੈਨੂੰ ਲੰਚ ਬੋਕਸ ਚਾਹੀਦੈ ਐ ਚਾਹੀਦੈ ਔ ਚਾਹੀਦੈ।
ਹੂੰ, ਫਿਰ ਕਾਲੇ ਪੈ ਜਾਂਦੇ ਨਾ। ਬੜੀ ਜਲਦੀ ਕਾਲੇ ਵੀ ਪੈ ਜਾਂਦੇ ਨੇ ਫੇਰ ਐ।
ਔ ਤੇ ਹੈ ਈ ਹੈ।
ਹੁਣ ਸਾਡੇ ਮੰਮੀ ਐ, ਰਾਤੀ ਜਿੰਨਾ ਮਰਜ਼ੀ ਰਾਤੀ ਲੇਟ ਹੋੋ ਜਾਣਾ। ਜਿੰਨਾ ਮਰਜ਼ੀ ਲੇਟ ਸੋ ਜਾਣ ਦੋ ਵਜੇ ਹੋ ਡੇਢ ਵਜੇ ਸੋਏ। ਐਨਾ ਜਲਦੀ ਉਠ ਜਾਣੈ। ਤੇ ਔਈਔ ਮੀਦ ਸਾਡੇ ਕੋਲ ਰੱਖਦੇ ਨੇ ਜਲਦੀ ਉੱਠੀਏ ਸਾਡੇ ਕੋਲ ਉੱਠਿਆ ਨੀ ਜਾਂਦਾ।
ਤਾਨਾ ਜਲਦੀ ਨੀ ਉੱਠਿਆ ਜਾਂਦਾ। ਸਾਰੀ ਦੇਆੜੀ ਬੰਦਾ ਥੱਕਿਆ ਦਾ ਹੁੰਦੈ ਰੋਟ ਰੋਟੀ ਬਣਾ, ਸਬਜ਼ੀ ਬਣਾ, ਕੰਮ ਕਰ। ਤੇ ਫਿਰ ਰਾਤੀ ਥਕਾਨ ਹੁੰਦੀ ਨਾ ਇੱਕਦਮ ਬੰਦੇ ਨੂੰ ਪੈਂਦੇ ਨੀਦਰ ਆ ਜਾਂਦੀ ਐ।
ਹਮ ਆਹੋ ਸਹੀ ਗਿਆ ਯਾਰ ਵਾਰੀ ਇੱਕ ਵਾਰੀ ਦੁਪਹਿਰੇ ਸੋ ਜੋ ਫੇਰ ਰਾਤੀ ਨੀਂਦਰ ਹੀ ਨੀ ਆੰਦੀ।
ਹਾਂਜੀ, ਹਾਂਜੀ ਸਾਰੀ ਦਿਹਾੜੀ ਥਕਾਨ ਹੁੰਦੀ ਆ ਬੰਦਾ ਆਪਣੇ ਆਪ ਲੇਟ ਦੇ ਨਾਲ ਅੱਖਾਂ ਬੰਦ ਹੁੰਦੀਆਂ ਨੇ, ਤੇ ਇਹੀ ਹਾਲ ਹੈ ਬਸ ਮੈਨੂੰ ਲੇਟ ਦੇਰ ਹੁੰਦੀ ਆ ਰਾਤੀ ਮੇਰੀ ਇਕਦਮ ਅੱਖਾਂ ਬੰਦ ਹ ਜਾਂਦੀਆਂ ਨੇ।
ਅੱਛਾ ਤੁਸੀਂ ਸਵੇਰੇ ਕਿੰਨੀ ਜਲਦੀ ਉੱਠਦੇ ਹੋ ਕੇ ਤੁਸੀਂ ਵੀ?
ਮੈਂ ਸਵੇਰੇ ਹੁਣ ਤੇ ਮੈਂ ਲੇ ਉੱਠਦੀ ਆ, ਜਦੋਂ ਕੁੜੀ ਭੇਜਨੀ ਸਕੂਲ ਤਾਂ ਮੈਂ ਸਵੇਰੇ ਛੇ ਵਜੇ ਉੱਠਦੀ ਸੀ। ਮੈ ਸਾੜੇ ਪੰਜ, ਛੇ ਕਿਉਂਕਿ ਮੰਮੀ ਮੇਰੀ ਕੰਮ ਨੀ ਕਰਦੀ ਨਾ ਮੇਰੀ ਮਤਲਬ ਜਿਹੜੀ ਮੇਰੀ ਸਾਸੂ ਮਾਂ ਹੈਗੀ ਹੈ ਨਾ ਔ ਕੋਈ ਕੰਮ ਨੀ ਕਰਦੀ ਐ, ਔ ਸ਼ੂਗਰ ਵਗੈਰਾ ਨਾ ਔਨਾ ਨੂੰ।
ਅੱਛਾ।
ਮੈਨੂੰ ਵੀ ਆਪੇ ਕੁੜੀ ਨੂੰ ਸਬਜ਼ੀ ਬਣਾਣੀ ਕੁੜੀ ਦੀ ਰੋਟੀ ਬਣਾਣੀ ਕੁੜੀ ਅਸਤੇ ਫੇਰ ਕੁੜੀ ਅਸੇ ਫਰੂਟ ਕੱਢ ਕੇ ਡੱਬੇ ਚ ਪਾਣਾ ਕੁੜੀ ਨੂੰ ਨੁਵਾਣਾ। ਧਵਾਣਾ ਤਿਆਰ ਕਰਨਾ ਫੇਰ ਸਭ ਨੂੰ ਚਾਹ ਦੇਣੀ। ਸਾਰੀ ਮੇਰੀ ਜਿੰਮੇਦਾਰੀ ਪੈਂਦੀ ਸੀ।
ਅੱਛਾ- ਅੱਛਾ ਠੀਕ ਐ ਫਿਰ ਤੁਹਾਡੇ ਵਸਤੇ ਬੜੀ ਖੇਚਲ ਹੁੰਦੀ ਹੋਂਦੀ ਹੋਣੀ ਐ
ਹਾਂ, ਫਿਰ ਮੈਂ ਸਵੇਰੇ ਪੰਜ ਸਾਢੇ ਪੰਜ ਵਜੇ ਉੱਠਦੀ ਸੀ ਹੁਣ ਮੈਂ ਹ ਛੁੱਟੀਆਂ ਪੈ ਗਈ ਹੁਣ ਮੈਂ ਫਰੀ ਹੁਣ ਮੈਂ ਅੱਠ ਵਜੇ ਉੱਠਦੀ ਹਾਂ ਹੁਣ ਜੋ ਮਰਜੀ ਕਰ ਲੋ ਹੁਣ ਉਠਣਾ ਮੈਂ ਅੱਠ ਵਜੇ ਹੀ ਹੈ।
ਅੱਛਾ।
ਆਹੋ ਫਿਰ ਮੈਂ ਆਰਾਮ ਨਾਲ ਉੱਠਦੀ ਆ ਅੱਠ ਵਜੇ ਰੋਟੀ ਫੇਰ ਮੈਂ ਨੌ ਵਜੇ ਦੇ ਨਾਸ਼ਤਾ ਓਵੇ ਓ ਸਕੂਲ ਵਗੈਰਾ ਜਾਏ ਤੇ ਕੁੜੀ ਫੇਰ ਥੱਲੇ ਨਾਸ਼ਤਾ ਜਾ ਸਾਢੇ ਅੱਠ ਵਜੇ ਹੁਣ ਪਤਾ ਛੁੱਟੀਆਂ ਨੇ ਨੌ ਵਜੇ ਥੱਲੇ ਆਏਗੀ ਉਤਰ ਕੇ
ਅੱਛਾ ਤੁਹਾਡਾ ਉੱਪਰ ਫਰੋਰ ਹੈ ਬਣਿਆ ਣਾ
ਹਾਂਜੀ।
ਅੱਛਾ, ਸਾਡਾ ਤਾ ਉੱਪਰ ਬਨੇਆ ਸਾਡਾ ਥੱਲੇ ਈ ਐ
ਨਈ ਸਾਡਾ ਉੱਤੇ ਐ।
ਅੱਛਾ।
ਪਤਾ ਯਾ ਹੁਨ ਐ ਨੋ ਵਜੇ ਤੋ ਪੈਲੇ ਥੱਲੇ ਨੀ ਆਨ ਲੱਗੀ ਜੋ ਮਰਜੀ ਕਾਰ ਲੋ
ਅੱਛਾ- ਅੱਛਾ
ਵਧੀਆ ਗੱਲ ਐ
ਸਕੂਲ ਭੇਜ ਨਾ ਬੱਚੇ ਨੂੰ, ਫੇਰ ਅ ਮੰਮੀ ਮੇਰੀ ਕੋਈ ਕੰਮ ਨੀ ਕਰਕੇ ਦਿੰਦੀ ਨਾ, ਕਿਉਂਕਿ ਸ਼ੂਗਰ ਐ। ਫੇਰ ਓ ਕੈਂਦੀ ਮੇਰੇ ਹੱਥ ਪੀੜ ਆ ਪੈਰ ਮੈਂ ਕੇਆ ਬੈਠੇ ਰਹੋ ਫਿਰ
ਹਾਂ ਤੋਆੜੀ ਵੀ ਗੱਲ ਲਗੁਲ ਸਹੀ ਐ, ਬੈਠੇ ਰਓ ਬੱਚੇ ਸਾਂਭ ਲੇਨ ਤਾਂ ਵੀ ਵੱਡੀ ਗੱਲ ਯਾ
ਅੱਛਾ
ਨਈ, -ਨਈ ਨਨਾਨ ਦੇ ਬੱਚੇ ਆ। ਸਾਡੇ ਬੱਚੇ ਦੀ ਗੁੱਤ ਨੀ ਕਰ ਸਕਦੀ, ਬੱਚੇ ਨੂੰ ਕੱਪੜੇ ਨੀ ਪਵਾ ਸਕਦੀ।
ਅੱਛਾ।
ਫੇਰ ਮੈਂ ਸਬਜੀ ਬਨਾਨੀ ਆ, ਪੈਲੇ ਉੱਠ ਦੇ ਨਾਲ ਸਬਜੀ ਬਨਾਦੀ ਆਂ, ਸਬਜੀ ਕੱਟਨੀ ਆ, ਸਬਜੀ ਬਣਾਨੀ ਆ, ਆਟਾ ਮਲ ਕੇ ਰੱਖਨੀ ਆ, ਸਬਜੀ ਬਨਾ ਕੇ ਫਟਾ-ਫਟ ਮਤਬ ਦੋ ਫੁਲਕੇ ਲਾਨੀ ਆ ਕੁੜੀ ਦੇ
ਅੱਛਾ।
ਉਠਾਨੀ ਆ, ਓਂਨੂੰ ਪੇਸਟ ਕਰਾਓ, ਓਨੂੰ ਨੂਆਓ, ਓਨੂੰ ਕੱਪੜੇ ਪਵਾਓ, ਗੋਤ ਕਰ, ਫੇਰ ਆਪ ਨ੍ਹਾਨੀ ਆ ਕ ਕੱਪੜੇ ਪਾਨਿ ਆਂ, ਗੋਤ- ਗੁੱਤ ਕਰਨੀ ਐ, ਫੇਰ ਲੰਚ ਬੋਕਸ ਪੈਕ ਕਰਕੇ ਸਕੂਲ ਟਿਫਿਨ ਪਾ ਕੇ ਏਨੂੰ ਸਕੂਲ ਛੱਡਦੇ ਹੋਏ ਮੱਥਾ ਟੇਕਦੀ ਆਨੀ ਆ ਗੁਰਦੁਆਰੇਓ
ਅੱਛਾ, ਅੱਛਾ ਸਾਡੇ ਤੁਆੜੇ ਵਾਸੇ ਬਹੋਤ ਜਾਦਾ ਮੁਸੀਬਤ ਐ।
ਬਸ ਸਵੇਰੇ ਨੋ ਵਜੇ ਤੱਕ
ਅੱਛਾ।
ਹਾਂ।
ਹਸਬੈਂਡ ਕੰਮ ਕਰਾਂਦੇ ਹੋਣਗੇ ਨਾਲ ਕੇ ਨਹੀਂ?
ਆਹ ਹਸਬੈਂਡ ਐ ਹੈ ਕਿ ਸਮਾਨ ਸਮੂਨ ਬਜਾਰੋਂ ਲਿਆ ਦਿੰਦੇ ਨੇ
ਅੱਛਾ।
ਆਪੇ ਲੈਨ ਜਾਂਨੀ ਆ, ਆਪੇ ਈ ਛੱਡਨ ਜਾਂਨੀ ਆ
ਅੱਛਾ- ਅੱਛਾ
ਆਹੋ ਮੈਂ ਸਮਾਨ ਰਾਸ਼ਨ- ਰੂਸ਼ਨ ਮੰਗਾ ਲੇਆ, ਮੰਮੀ ਨੂੰ ਟੀਕੇ-ਟੂਕੇ ਲਾ ਤੇ ਹਸਬੰਡ ਨੇ ਸ਼ੂਗਰ ਟੀਕੇ ਵਗੈਰਾ ਲੱਗਦੇ ਏ
ਹਹੋ ਠੀਕ ਠੀਕ ਆ ਚਲੋ ਓ ਫਿਰ ਹੁਨ ਟੈਮ ਹੋਗੇਆ ਹੁਨ ਸਤਿ ਸ੍ਰੀ ਕਾਲ ਹੂੰ-ਹੂੰ ਠੀਕੇ